ਹ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਹੋਰ ਕੀ ਹਾਲ। ਹੋਰ ਠੀਕ ਹੋ। ਹਾਂ ਠੀਕ ਆ ਹੋਰ ਸੁਣਾਓ ਫਰੀ ਹੋ ਗਏ। ਹਾਂਜੀ ਫ੍ਰੀ ਫ੍ਰੀ ਸੀ, ਬਸ ਹੁਨੇ ਰੋਟੀ ਪਾਣੀ ਬਣਾ ਕੇ ਆਈ ਆ। ਅੱਛਾ। ਹੋਰ ਖਾ ਪੀ ਬੈਠੇ ਰੋਟੀ,
ਨਹੀਂ ਹਾਲੇ ਨੀ ਉਹ ਹਸਬੈਂਡ ਆਂਦੇ ਨੇ ਨਾ ਤਹੀ ਖਾਂਦੇ ਆ ਇੱਕ ਵਾਰੀ।
ਅੱਛਾ ਇਕੱਠੇ ਖਾਂਦੇ ਹੋ।
ਇਕੱਠੀ ਭੁੱਖ ਨੀ ਲੱਗਦੀ ਇਕੱਲੇ ਫੇਰ ਸੰਗ ਨਾਲ ਉਹ ਵੀ ਖਾ ਲੈਂਦੇ ਨੇ ਫਿਰ ਮੈਂ ਵੀ ਖਾ ਲੈਂਦੀ ਹ ਨਾਲ ਜਿੰਨੀ ਕਦੀ ਰੋਟੀ ਖਾਣੀ ਹੈ ਹਣ ਆਦਤ ਪਈ ਹੈ।
ਜਾਂਦੀ ਨਾ, ਹੋਰ ਸੁਣਾਓ?
ਹਾਂਜੀ ਵਧੀਆ ਤੁਸੀਂ ਸੁਣਾਓ ਕੋਈ ਨਵੀ ਤਾਂਜੀ ਤੁਸੀ ਖਾ ਲਈ ਰੋਟੀ।
ਨਹੀਂ ਰੋਟੀ ਨ ਨਹੀਂ ਖਾਦੀ, ਬੱਚੇ ਖਾਣਗੇ ਫੇਰ ਖਾਵਾਗੇ, ਬੱਚੇ ਖਾ ਲੈਣ।
ਅੱ ਅੱਛਾ-ਅੱਛਾ, ਐਵੇਂ ਕਿਉਂ ਜ ਗਰਮ ਗਰਮ ਬਣੀ ਤੁਸੀਂ ਵੀ ਖਾਲੋ।
ਨਹੀਂ ਬੱਚੇ ਖਾਂਦੇ ਨਾ, ਪੈਂਲਾਂ ਬੱਚਿਆਂ ਨੂੰ ਖਵਾ ਕੇ ਫੇਰ ਖਾਵਾਂਗੇ ਨਾ। ਪਹਿਲੇ ਬੱਚੇ ਖਾ ਲੈਣ, ਮੇਰੀ ਆਦਤ ਹ ਮੈਂ ਲਾਸਟ ਚ ਖਾਂਦੀ ਆ, ਮੈਂ ਲਾਸਟ ਚ ਖਾਦੀ ਆ।
ਅੱਛਾ ਜੀ
ਹਾਂ, ਮੈਨੂੰ ਅੱਛਾ ਲੱਗਦਾ ਸਾਰੇ ਬਹਿ ਜਾਈਏ ਰੋਟੀ ਦੇ ਮੰਮੀ ਰੋਟੀ ਦਿਓ, ਪਾ ਦਿਓ ਇਹਨਾਂ ਨੂ ਨਿਪਟਾ ਕੇ ਫਿਰ ਮੈਂ ਲਾਸਟ ਵਿੱਚ ਖਾਦੀ ਹਾਂ ਮੈਂ,
ਇਹ ਨੀ ਜਿਵੇਂ ਕੱਠੇ ਬਹਿ ਕੇ ਸਾਰੇ ਟੇਬਲ ਤੇ ਖਾ ਲਓ ਇੱਕ ਵਾਰੀ ਚ
ਨਹੀਂ ਕੱਠੇ ਨਹੀ ਖਾਂਦੇ, ਨਾ ਹੁਣ ਛੋਟਾ ਬੇਟਾ ਖਾਏਗਾ ਤੇ ਪਾਪਾ ਖਾਣਗੇ। ਫੇਰ ਵੱਡਾ ਬੇਟਾ ਬਊ ਖਾਣਗੇ, ਫੇਰ ਮੈਂ ਖਾਵਾਂਗੀ। ਇੱਕ ਇਕ ਕਰਕੇ ਖਾਂਦੇ ਨਾ ਧੀਰੇ ਧੀਰੇ ਗਰਮ- ਗਰਮ ਖਾਂਦੇ ਰ ਬਾਂਦੇ ਵੀ ਰੇ ਗਰਮ ਅਜ ਇਡਲੀ ਬਣਾਈ ਸੀ।
ਅੱਛਾ ਇਡਲੀ ਕਿਵੇਂ ਬਣਾਈ ਸੀ।
ਇਡਲੀ ਸੂਜੀ ਦੀ।
ਅੱਛਾ, ਕੀ ਕੀ ਪਾਾਂਦੇ ਹੋ ਵਿਚ।
ਸੂਜੀ ਪਾਈ ਦਾ ਵਿੱਚ ਦਹੀਂ ਪਾਂਦੇ ਹਾਂ ਇਨੋ ਪਾਈਦਾ ਹੈ।
ਅੱਛਾ
ਹਾਂ ਤੇ ਬੈਟਰ ਬਣਾ ਕੇ ਰੱਖ ਦਿਓ ਅੱਧੇ ਪੌਣੇ ਘੰਟੇ ਤੱਕ। ਫਿਰ ਅੱਧੇ ਕਨ, ਪੌਣੇ ਘੰਟੇ ਬਾਦ ਫਿਰ ਇਡਲੀ ਬਨਾ ਲੋ, ਸਾਂਚਾ ਲੈ ਕੇ। ਓ ਚ ਬਨਾ ਕੇ ਇਟਲੀਆਂ ਬਨਾ ਲੋ ਫਿਰ ਕੂੱਕਰਚ ਬਨਾ ਲੋ, ਕੁਕਰ ਇਚ ਰੱਖ ਕੇ ਕੁੂੱਕਰ ਬਾੰਦ ਕਾਰਕੇ ਭਾਪ ਦਵਾ ਲੋੋ, ਦਾੱਸ-ਪੰਦਰਾਂ ਮਿੰਟ ਦਾੱਸ ਮਿੰਟ, ਪੰਦਰਾਂ ਮਿੰਟ ਸਟੀਮ ਕਰਨੀ ਪੈਂਦੀ੍ ਏ ਨਾ, ਹਾਂ।
ਚਲੋ ਬੋਤ ਵਦੀਐ ਐ ਤੇ, ਹਲਕਾ-ਫੁਲਕਾ ਖਾਨਾ ਜਰੂਰੀ ਹੈਗਾ ਨਾ।
ਪੰਦਰਾਂ ਦਿਨ ਬਾਦ ਮਹੀਨੇ ਬਾਦ ਬਨਾਨੇ ਆਂ, ਰੋਜ ਨੀ ਖਾਂਦੇ।
ਹਾਂਜੀ ਆ ਹਂਜੀ, ਹਾਂਜੀ, ਦੇਖੋ ਰੋਜ ਦਾਲ ਚਾਵਲ ਛੋਲੇ ਚਾਵਲ, ਰਾਜਮਾਂ ਚਾਵਲ, ਸੁਚਕੀ ਸਬਜੀਆਂ, ਥਾੱਕ ਜਾਂਦੈ ਬੰਦਾ ਖਾ-ਖਾ ਕੇ, ਹੁਨ ਜਦੋਂ
ਖਾ ਕੇ ਦਾਲਾਂ-ਦਾਲਾਂ ਮੈਂ ਕੇਆ ਚਲ ਅੱਜ ਮੈਂ, ਬੱਚੇ ਕੈਂਦੇ ਮੰਮੀ ਓ ਬਨਾਉ, ਮੈਂ ਚੋ ਕੋਈ ਨੀ ਅੱਜ ਬਨਾ
ਹਾਂਜੀ, ਹਾਂਜੀ, ਏ ਤੇ ਹਾਂਜੀ, ਏ ਤੇ ਵਦੀਆ ਹੈਗੈ, ਅਪਾਂ ਖੂਦ ਸੋਚਰੇ ਆਂ ਅਸੀ ਬਾਰ ਖਾ ਆਂਦੇ ਆ ਜਾ ਕੇ ਸ਼ਾਮੀ, ਡੋਸਾ ਖਾ ਲੇਆ, ਢੋਕਲਾ ਖਾ ਲੇਆ ਹਲਕਾ-ਫੁਲਕਾ ਕਦੇ ਗੋਲਗੱਪੇ ਖਾ ਆਏ
ਗੁਰਦੁਆਰੇ ਜਾਈਦੈ ਲੰਗਰ ਛੱਕ ਲਈਦੈ ਉਥੋਂ, ਕਦੇ ਗੁਰਦੁਆਰੇ ਜਾਈਦੈ ਬ ਬੱਚੇ ਖਾ ਆਂਦੇ ਜੇ ਘਾਰ, ਲੰਗਰ ਛੱਕੇ ਆਂਦੇ ਨੇ।
ਅੱਛਾ, ਅੱਛਾ।
ਹਾਂ, ਜੈਸੇ ਹਾਂ, ਜਾਂਦੇ ਰੈਂਦੇ ਨੇ ਬੱਚੇ ਸਾਡੇ ਚੰਗੇ ਪਾਸੇ ਲੱਗੇ ਹੋਏ ਨੇ।
ਚਲੋ ਬੋਤ ਵਦੀਆ, ਆੱਜ ਦੇ ਟਾਈਮ ਤੇ ਚੰਗੇ ਪਾਸੇ ਕੋਈ ਹੈਈ ਨੀ ਹੈਗਾ, ਕਰਜੂਗ ਇੰਨਾ ਹੈਗੈ। ਅਗਰ ਕਿਸੀ ਨੂੰ ਲੱਗਦਾ ਨੀ ਜਨਤਾ ਰੱਬ ਵਾਲੇ ਪਾਸੇ
ਸਈ, ਅਜ-ਕਲ ਜੇੜਾ ਟੈਮ ਚੰਗੇ ਪਾਸੇ ਨਿਕਲ ਜਾਏ ਓ ਠੀਕੈ।
ਬਿਲਕੁਲ, ਬਿਲਕੁਲ।
ਸਿਮਰਨ ਤੇ ਕਰਨਾ ਚਾਈਦੈ ਬੰਦੇ ਨੂੰ, ਬਾਣੀ ਬੋਤ ਜਰੂਰੀ ਏ ਅੱਜ-ਕੱਲ। ਬਾਣੀ ਪੜਨਾ ਬੋਤ ਜਰੂਰੀ ਏ ਆੱਜ-ਕਾੱਲ ਰੋਟੀ ਖਾਨਾ ਜਰੂਰੀ ਏ ਨਾ ਸਾਏ, ਨਿਤਨੇਮ ਬੋਤ ਜਰੂਰੀ ਐ। ਤੈ ਕਰਨਾ
ਕੋਈ, ਕੋਈ ਸਮਝਦੈ।
ਕੋਈ ਕੋਈ ਸਮਝਦੈ ਐ ਤੇ ਹੈ, ਨਈ ਸਮਝਦਾ ਐ ਤੇ ਹੈ। ਮੋਬਾਇਲ ਚ ਦੁਨੀਆ ਪਾਗਲ ਹੋਈ ਪੀ ਏ, ਅਜ-ਕਲ ਟੈਮ ਨੀ ਐ ਕਿਸ ਕਿਸੇ ਕੋਲ ਇਤਨਾ।
ਫੈਮਲੀ ਨਾਲ ਬੈਠਨ ਲਈ ਟੈਮ ਨੀ ਹੈਗਾ ਬੀ ਅਪਣੇ-ਅਪਣੇ ਪਰਿਵਾਰ ਨਾਲ ਈ ਦੋ ਘੜੀ ਬੈ ਜਈਏ ਅਪਾਂ।
ਨਾ, ਨਾ ਓ ਤੇ ਹੈ ਨੀ, ਓ ਵਦੀਆ ਰੈਂਦੈ ਅਸੀ ਆੱਜ ਅਂਦਰ, ਓਨਾਂ ਦਾ ਕਾੰਮ ਕਰਾ ਦਿੱਤਾ ਹੋਐ।
ਫੈਮਲੀ ਲਈ ਕਿਸੀ ਕੋਲ ਟਾਈਮ ਈ ਨਈ ਹੈਗਾ, ਸਾਰੇ ਫੋਨਾਂ ਇਚ ਵੜੇ ਹੁੰਦੇ ਨੇ, ਏ ਕਿ ਦੋ ਘੜੀ ਬੰਦਾ ਬੈ ਕੇ ਗੱਲਾਂ ਬਾਤਾਂ ਕਰ ਲੇ, ਫੋਨ ਛੱਡ ਕੇ ਥੋੜਾ ਅਲੱਗ ਟਾਈਮ ਫੈਮੱ ਨੂੰ ਮਿਲਨਾ ਚਾਈਦੈ ਨਾ। ਨਾ ਹਸਬੈਂਡ ਵਾਈਫ ਲੀ ਟੈਮ ਹੈਗਾ, ਨਾ ਵਾਈਫ ਨੂੰ ਹਸਬੈਂਡ ਲਈ ਹੈ
ਅਜ-ਕਲ ਟੈਮ ਐ ਨੀ ਬਿਜੀ ਹੋਏ ਪੇਨ, ਫੋਨਾਂ ਚ। ਸਾਰਾ ਪਰਵਾਰ ਅਜ-ਕਲ ਫੋਨਾਂ ਚ ਬਿਜੀ ਹੋਏਆ ਪੇਆ, ਟੈਮ ਨੀ ਹੈ ਇੱਕ ਦੂਜੇ ਨਾਲ ਗਾੱਲ ਕਰਨ ਦਾ। ਹੋਰ ਸੁਨਾਓ?
ਬੱਸ ਵਦੀਆ, ਆਪ ਜੀ ਸੁਨਾਓ?
ਹਾਂ, ਗੇ ਸੀ ਬਜਾਰ। ਘੁੰਮਨ ਨੀ ਗਏ ਅਸੀ, ਜਾਨੈ ਪਟਨਾ ਸੈਬ ਭੇਜ ਦੇਵੋ, ਪਟਨਾ ਸੈਬ ਕੈਂਦੇ ਬੱਚੇ ਜਾਨ ਵਸਤੇ, ਦੇਖੋ ਕਦੋਂ ਸਲਾਅ ਬਨਦੀ ਐ। ਆ ਹਜ਼ੂਰ ਸੈਬ ਯਾ ਪਟਨਾ ਸੈਬ ਕੈਂਦੇ ਪੇ ਸੀ, ਵੇਖੋ
ਪਟਨਾ ਸਾਈਬ
ਗੇ ਨੀ ਕਦੀ ਜਾਨ ਹੋਏਆ ਪਟਨਾ ਸੈਬ, ਬਾਬਾ ਜੀ ਦਾ ਬੜਾ ਵਦੀਆ ਸਥਾਨ ਏ। ਇਤਿਹਾਸਿਕ ਸਥਾਨ ਏ, ਬਾਬਾ ਜਨਮ ਸਥਾਨ ਏ ਪਟਨਾ ਸੈਬ, ਗੁਰੂ ਗੋਬਿੰਦ ਸਿੰਘ ਜੀ ਦਾ।
ਅੱਛਾ, ਕੀ ਇਤਿਹਾਸਕ ਹੈ?
ਹੈ ਗੁਰੂ ਗੋਬਿੰਦ ਸਿੰਘ ਦਾ ਐਥੇ ਜਨਮ ਸੀ ਨਾ ਪਟਨਾ ਸੈਬ, ਬਾਬਾ ਜੀ ਦਾ।
ਅੱਛਾ।
ਹਾਂ, ਏਥੇ ਰਾਣੀ ਸੀ ਕੋਈ, ਬਾਬਾ ਜੀ ਖੇਲਦੇ ਸੀ ਨਾ ਰਾਣੀ ਦੀ ਗੋਦ ਚ ਜਾਕੇ ਬੈ ਜਾਂਦੇ ਸਨ ਓ ਰਾਣੀ ਦੀ ਆਤਮਾ। ਸੋਚਦੀ ਸੀ ਬਈ ਮੇਰਾ ਇਕ ਪੁੱਤਰ ਹੁੰਦਾ ਏਨਾ ਵਰਗਾ ਹੁੰਦਾ ਪੁੱਤਰ ਮੇਰਾ ਵੀ ਹੁੰਦਾ। ਮੇਰਾ ਪੁੱਤਰ ਹ ਨੀ ਹੈਗਾ ਮੇਰਾ ਪੁੱਤਰ ਹੁੰਦਾ ਝੋਲੀ ਜਾਗ ਬੈ ਜਾਂਦੇ ਸਨ। ਉਹ ਮੰਨ ਦੀ ਜਾਣ ਜਾਂਦੇ ਦਿਨ ਬਾਬਾ ਜੀ ਉਹ ਕੈਂਦੇ ਮੰਨ ਮਾ ਤਾਂ ਮੈ ਈ ਤੇਰਾ ਪੁੱਤਰ ਆ ਮੇਰੇ ਬ ਮੈਂ ਤੇਰਾ ਪੁੱਤਰ ਮੇਰਾ ਆਪਣਾ ਪੁੱਤਰ ਸਮਝ ਲਈ ਦਾ। ਗੁਰੂ ਕਾ ਬਾਗ ਏ। ਉੱਥੇ ਬਾਬਾ ਜੀ ਖੇਲਦੇ ਹੁੰਦੇ ਸਨ ਪਟਨਾ ਸਾਹਿਬ।
ਅੱਛਾ-ਅੱਛਾ।
ਗੁਰੂ ਕਾ ਬਾਗ ਏ ਤੇ ਬਾਬਾ ਜੀ ਖੇਲ ਤੇ ਕਰਾਣੀ ਸੀ। ਕੋਈ ਬਾਲ ਬੱਚਾ ਨਹੀ ਸੀ ਰਾਣੀ ਦੇ ਘਰ। ਤੇ ਬਾਬਾ ਜੀ ਬਾਬਾ ਜੀ ਜਾਂਦੇ ਸਨ ਨਾ ਗੋਦੀ ਚ ਬੈ ਕੇ ਜਾ ਕੇ ਰਾਣੀ ਸੋਚ ਮੇਰਾ ਪੁੱਤਰ ਹੁੰਦਾ। ਬਾਬਾ ਜੀ ਕਹਿੰਦੇ ਮੈਂ ਮਾਤਾ ਮੈਂ ਤੇਰੇ ਪੁੱਤਰ ਹੀ ਹੈਗਾ ਵਾਂ। ਮੈਨੂੰ ਪੁੱਤਰ ਸਮਝੀ ਕਰਦੋ ਹਾਂ। ਗੁਰੂ ਕਾ ਬਾਗ ਬੋਤ ਵੀ ਵੇਖਣ ਵਾਲਾ ਗੁਰੂਦੁਆਰਾ। ਗੋਦਾਵਰੀ ਏ ਬੜੇ ਉਥੇ ਇਤਿਹਾਸਿਕ ਗੁਰਦੁਆਰੇ ਨੇ ਪਟਨਾ ਸਾਹਿਬ ਜਾਓ ਕਦੀ। ਦਰਸ਼ਨ ਵੇਲੇ ਕਰੋ ਬਹੁਤ ਅੱਛਾ ਸਥਾਨ ਐ।
ਜਦ ਦਾ ਸਾਡਾ ਵਿਆਹ ਹੋਇਆ ਆਪਾਂ ਗਏ ਨੀ ਕਿਤੇ ਬਾਹਰ ਮਤਲਬ ਇਤਿਹਾਸਿਕ ਜਗ੍ਹਾ ਤੇ ਘੁੰਮਣ। ਹਾਂਜੀ ਟਾਈਮ ਈ ਨੀ ਮਿਲਦਾ ਕੁੱਝ ਕੰਮ ਕਾਰ ਏਵੇਂ ਚੱਲਦੇ ਨੇ।
ਹਾਂ ਬੱਸ ਓ ਤੇ ਹੈ ਪੈਸੇ ਬਿਨਾ ਕੰਮ ਥੋੜੀ ਐ ਕੋਈ। ਬੜੇ ਗੁਰਦੁਆਰੇ ਦੇਖਣ ਦੇ ਲੈ ਗੁਰਦੁਆਰੇ ਆ ਫੇਰ ਬਾਬਾ ਜੀ ਓਥੋਂ। ਫੇਰ ਓਥੋਂ ਆ ਗਏ ਸੀ। ਪਟਨਾ ਸਾਹਿਬ ਰਹਿੰਦੇ ਸਨ ਫਿਰ ਬਾਬਾ ਜੀ ਏਧਰ ਆ ਗਏ ਸਨ ਆਨੰਦਪੁਰ ਸਾਹਿਬ।
ਅੱਛਾ।
ਅਨੰਦਪੁਰ ਸਾਹਿਬ ਆ ਗਏ ਸਨ ਤੇ ਫੇਰ ਏਥੇ ਜੰਗ ਹੋਈ ਵਾ।
ਹਾਂਜੀ, ਹਾਂਜੀ ਉਧਰ ਜੰਗ ਹੋਈ ਸੀਗੀ ਬੱਚੇ ਸਾਰੇ ਫੈਮਲੀ ਵਿਛੜ ਗਈ ਸੀਗੀ। ਹਾਂਜੀ।
ਕੁਝ ਸਾਲ ਜਾ ਕੇ ਫਿਰ ਬਾਬਾ ਜੀ ਸ਼ਾਦੀ ਫਿਰ ਬਾਬਾ ਜ ਨੇ ਇੱਧਰ ਕੀਤੀ ਸੀ ਨਾ ਅਨੰਦਪੁਰ ਆ ਕੇ।
ਲਾਹੌਰ ਦੇ ਕੀ ਕਿਤੇ ਕੋਈ ਬੋਲੇਗਾ ਲਾਹੌਰ ਦਾ ਕਿਲਾ ਕਿਤੇ ਕਿੱਥੇ ਸ਼ਾਦੀ ਕੀਤੀ ਸੀ ਲਾਹੌਰ।
ਨਾ ਗੁਰੂ ਘਰ ਲਾਹੋਰ ਹੈ ਨਾ ਅਨੰਦਪੁਰ ਸਾਹਿਬ ਹੀ ਹੈ। ਪਹਿਲੇ ਲਾਹੌਰ ਕਰਨੀ ਸੀ ਸ਼ਾਦੀ ਇਹਨਾਂ ਨੇ ਲਾਹੌਰ ਪਹਿਲੇ ਸ਼ਾਦੀ। ਸ਼ਾਦੀ ਕਰਨੀ ਸੀ ਫੇਰ ਹੋਰ ਏਨਾਂ ਦੇ ਦਾਦਾ ਜੀ ਦਾ। ਸ਼ਹੀਦੀ ਸਥਾਨ ਏ। ਏਨਾਂ ਦੇ ਗੁਰੂ ਗੋਬਿੰਦ ਸਿੰਘ ਦਾਦਾ ਸ਼ਹੀਦ ਹੋਏ ਸੀ ਗੁਰੂ ਅਰਜਨ ਦੇਵ ਜੀ।
ਹਾਂਜੀ।
ਤੇ ਏਨਾਂ ਦਾ ਸਥਾਨ ਸੀ ਏਨਾਂ ਦਾ ਉਹ ਕੈਂਦੇ ਅਸੀਂ ਨੀ ਬਈ ਅਸੀਂ ਉਥੇ। ਉਥੇ ਨੀ ਅਸੀਂ ਵੀ ਵਿਆਹ ਕਰਨਾ ਸਾਡਾ ਸ਼ਾਹੀਦੀ ਸਥਾਨ ਏ ਪਰ ਸਾਡਾ ਪਿਤਾ ਵੱਡੀਆ ਦਾ। ਫੇਰ ਏਨਾਂ ਨੇ ਆਨੰਦਪੁਰ ਸਾਹਿਬ। ਸਾਹਿਬ ਆਏ ਸੀ ਫਿਰ ਏਨੇ ਆਨੰਦਪੁਰ ਸਾਹਿਬ ਆ ਕੇ ਨਾ ਫੇਰ ਨਾਮ ਰੱਖਿਆ ਸੀ ਗੁਰੂ ਕਾ ਲਾਹੌਰ। ਓਥੇ ਵਿਆਹ ਕੀਤਾ ਸੀ ਬਾਬਾ ਜੀ ਨੇ ਆ ਕੇ ਅਨੰਦਪੁਰ ਸਾਹਿਬ ਆ ਕੇ ਹਾਂ। ਗੁਰੂ ਕਾ ਲਾਹੌਰ ਉਹਨੂੰ ਕਹਿੰਦੇ ਗੁਰੂ ਕਾ ਲਾਹੌਰ।
ਤੁਸੀਂ ਗਏ ਅਨੰਦਪੁਰ ਸਾਹਿਬ?
ਨਹੀਂ ਗਏ ਪਹਿਲੇ ਗਏ ਸੀ ਬੱਚੇ ਛੋਟੇ ਸਨ। ਤਾਂ ਗਏ ਸਾਂ ਮੇਰੇ ਬੇਟੇ ਦੋਨੋ ਛੋਟੇ ਸਨ।
ਤਿੰਨ ਈ ਗਏ।
ਤਾਂ ਨਹੀ ਗਏ ਸੀ ਉੱਥੇ ਗਏ ਸੀ ਪਹਿਲੇ ਉੱਧਰ ਗਏ ਸੀ। ਪਹਿਲੇ ਅਨੰਦਪੁਰ ਸਾਹਿਬ ਗਏ ਸੀ ਫੇਰ ਉੱਧਰ ਗਏ ਸੀ। ਕਿਹੜਾ ਸਥਾਨ ਏ? ਬਾਬਾ ਜੀ ਦਾ ਪੂਨਾ ਸਾਹਿਬ।
ਅੱਛਾ ਪੂਨਾ ਸਾਹਿਬ।
ਪੂਨਾ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਗੁਰੂ ਨਾਨਕ ਦੇਵ ਜੀ ਬਾਬਾ ਜੀ ਚੱਲਦੀ ਪਈ ਏ। ਓਨਾ ਸਾਹਿਬ ਹਾਂ ਨਾ ਸਾਹਿਬ ਬਾਬਾ ਜੀ ਗੁਰੂ ਨਾਨਕ ਦੇਵ ਜੀ ਉਹ ਨੂੰ ਸਚਾਈ ਦੇਗੇ ਬਾਬਾ ਜੀ ਦੀ ਹਾਂ ਹਜੇ ਤਾਂ ਚੱਲਦੀ ਬਾਬਾ ਜੀ ਹੈਗੇ ਨਾ ਬਾਬਾ ਜੀ ਚੱਲਦੀ ਪਈ ਏ। ਤੇ ਕਿੰਨੀਆਂ ਪਿਰੀਆਂ ਚੱਲਦੀਆਂ ਬਾਬਾ ਜੀ ਦੀ। ਪਹਿਲੇ ਅਸੀਂ ਅਨੰਦਪੁਰ ਸਾਹਿਬ ਗਏ ਫਿਰ ਹੇਮਕੁੰਟ ਸਾਹਿਬ ਗਏ ਆ। ਸਾਡਾ ਬੇਟਾ ਛੋਟਾ ਸੀ ਬਹੁ ਜ਼ਿਆਦਾ ਛੋਟਾ ਸੀ ਬਹੁਤ ਠੰਢ ਹੋ ਗਈ ਉਥੇ ਰਾਤੀ ਸੁੱਤੇ ਭੁਕੰਪ ਆ ਗਿਆ ਇੱਕੇ ਦਮ।
ਅੱਛਾ।
ਆਹ ਵੀ ਪੁਰਾਣੀ ਗੱਲ ਐ ਫੇਰ ਅਸੀਂ ਬੈਠੇ ਰਾਤੀ ਵੀ ਠੰਡ ਹੋ ਗਏ ਤੇ ਬੱਚਾ ਕੁ ਮਰਜ਼ੀ ਨਾਲ ਲੈ ਕੇ ਆਈ ਆ ਇਸ ਤੇ ਕਿ ਗਰਮੀ ਹੈ ਦੇਖੋ ਉੱਥੇ ਠੰਡ ਹੋਈ ਰਾਤ ਬਹੁਤ ਠੰਢ ਹੋ ਗਈ ਘੰਟ ਹੋ ਗਿਆ ਹਿਮਾਚਲ ਹੈ ਨਾ ਹਿਮਾਚਲ ਚ ਪੈਂਦਾ ਨਾ ਹਿਮਾਚਲ ਹੈ ਨਾ ਉਣਾ ਸ਼ਹਿਬ ਤੇ ਓਥੇ ਵੀ ਠੰਡ ਹੋ ਗਈ ਹਾਂ ਨਹੀਂ ਹਿਮਾਚਲ ਚ ਨਾ ਪਾਸੇ ਅਨੰਦਪੁਰ ਸਾਹਿਬ ਅਨੰਦਪੁਰ ਬਣ ਆਨੰਦਪੁਰ ਸਾਹਿਬ ਗੱਡੀ ਜਾਂਦੀ ਹਰਮਿੰਦਰ ਸਾਹਿਬ।
ਅੱਛਾ।
ਹਾਂ ਬੱਚੇ ਛੋਟੇ ਕੋਰੇ ਵੀ ਆ ਕਾਫੀ ਟਾਈਮ ਹੋ। ਬਹੁਤ ਟਾਈਮ ਹੋ ਗਿਆ ਗਏ ਆ ਹੁਣ ਬਾਬਾ ਜੀ ਦਾ ਮਨੀਕਰਨ ਨੀ ਗਏ
ਅੱਛਾ ਸੁਣਿਆ ਉੱਧਰ ਉਧਰ ਗੁਰੂ ਨਾਨਕ ਦੇਵ ਜੀ ਆਏ ਸੀ ਉੱਧਰ ਵੀ ਮਨੀਕਰਨ ਸਾਹਿਬ
ਜੀ ਆਇਆ ਸੀਗਾ ਓ ਸ਼ਿਵਜੀ ਦੀ ਨਾ ਪਾਰਵਤੀ ਦੀ ਮਨੀ ਮਨੀ ਗੁੰਮ ਗਈ ਸੀ। ਮੈਂ ਮਨੀਕਰਨ ਬੜਾ ਕ੍ਰੋਧਿਤ ਆ ਗਿਆ ਉਹਨਾਂ ਨੂੰ ਅ ਸ਼ਿਵਜੀ ਭਗਵਾਨ ਬੜਾ ਕ੍ਰੋਧਿਤ ਹੋ ਗਏ ਇਹਨਾਂ ਨੇ ਤੀਸਰੀ ਅੱਖ ਖੋਲਣ ਲੱਗੇ ਸਨ ਦੇਖੋ ਨਾਗ ਦੇਵਤਾ ਨਿਕਲਿਆ ਉਹਨਾਂ ਨੇ ਇੱਕ ਕਦਮ ਧਰਤੀ ਫੱਟ ਗਈ ਇੱਕੋ ਦਮ ਮੁਣੀਆਂ ਮੁਣੀਆਂ ਨਿਕਲਿਓ ਦੂਲ ਤੋਂ ਗਰਮ ਪਾਣੀ ਨਿਕਲਣ ਲੱਗ ਗਿਆ ਧਰਤੀ ਫਟ ਗਈ। ਗਰਮ ਪਾਣੀ ਉਬਾਲ ਲਿਆਂਦੇ ਗਏ ਨਾਗ ਮਣੀ ਏ ਫਿਰ ਨਿਕਲ ਆਈ ਓ ਚੋ ਮਣੀ ਗਿਰ ਗਈ ਸੀ ਨਾ ਨਾਗ ਦੇ ਨੀ। ਮਾਤਾ ਦੀ ਮਾਤਾ ਦੀ ਇਹਨਾਂ ਦੀ ਪਾਰਵਤੀ ਦੀ ਫੇਰ ਬੜਾ ਕ੍ਰੋਧਿਤ ਹੋ ਗਏ ਇਹਨਾ ਤੀਸਰੀ ਅੱਖ ਖੁੱਲ ਜਾਂਦਾ ਸਾਰੀ ਸ੍ਰਿਸ਼ਟੀ ਬਸਮ ਹੋਈ ਸੀ ਸਾਰੀ ਦੁਨੀਆ।
ਹਾਂਜੀ ਹਾਂਜੀ।
ਫਿਰ ਨਾਗ ਦੇਵਤਾ ਕੋਈ ਨਿਕਲਿਆ ਵਿੱਚੋਂ ਉਹਨਾਂ ਨੇ ਐਸਾ ਫੁਕਾਰਾ ਮਾਰਿਆ ਧਰਤੀ ਫਟਗੀ ਗਰਮ। ਪਾਣੀ ਉਬਲਦਾ ਆਇਆ ਮੁਣੀਆਂ ਵਿੱਚੋਂ ਨਿਕਲ ਆਈ ਸਾਰੀਆਂ ਮਣੀ ਲੱਭ ਕੇ ਫਿਰ ਪਾਰਵਤੀ ਦੀ ਫੇਰ ਸ਼ਾਂਤ ਹੋ ਗਏ ਸ਼ਿਵਜੀ ਮਹਾਰਾਜ ਫੇਰ ਓਥੋਂ ਫੇਰ ਮਣੀਕਰਨ ਪਿਆ ਨਾਲ। ਗੁਰੂ ਨਾਨਕ ਦੇਵ ਜੀ ਵੀ ਆਏ ਨੇ ਹਾਂ ਗੁਰੂ ਨਾਨਕ ਦੇਵ ਜੀ ਵੀ ਆਏ ਸ਼ਿਵ ਜੀ ਵੀ ਆਏ ਸਭ ਪਾਰਵਤੀ ਮੁੜ ਘੁੰਮ ਗਏ ਸੀ ਇਤਿਹਾਸ ਦੱਸਦੇ ਨਾ ਤੇ ਮਨੀਕਰਨ ਗੁਰੂ ਰਾਮ ਦੇਵ ਜੀ ਵੀ ਆਏ ਨੇ ਹੈ, ਹਾਂ ਦੇਵਤਿਆਂ ਦੇ ਸਥਾਨ ਗੁਰੂ ਨਾਨਕ ਦੇਵ ਦੇ ਸਥਾਨ ਮਨੀਕਰਨ ਸਾਡੇ ਗੁਰੂਆਂ ਦਾ ਹੀ ਸਥਾਨ ਐ ਸ਼ਿਵ ਜੀ ਦਾ ਵੀ ਨਾਲ ਮੰਦਿਰ ਦੇ ਨਾਲ ਬਣਿਆ ਗੁਰਦੁਆਰਾ ਮੰਦਿਰ ਨਾਲ ਨਾਲ
ਤੇ ਮੰਦਿਰ ਗੁਰਦੁਆਰਾ ਨਾਲ
ਹਾਂ ਪਾਣੀ ਉਬਲਦਾ ਸਭ ਚੀਜ਼ ਪਾਣੀ ਚ ਬਣਦੀ ਆ ਬੇਟੇ ਗਏ ਨੇ ਜਾਣਾ ਅਸੀਂ ਤੁਸੀਂ ਗਏ ਨੀ ਜਾਣਾ ਜਾਵਾਂਗੇ ਹੁਣ ਪਿੱਛੇ ਹੋ ਕੇ ਸੰਗਤ ਗਈ ਸੀ ਬੜੀ ਇਥੋਂ
ਅੱਛਾ।
ਹਾਂ ਗਏ ਸੀ ਬੜੀ ਸੰਗਤ
ਇੱਧਰ ਇਹ ਐ ਕਿ ਆਪਾਂ ਗਏ ਨੀ ਫੋਨ ਤੇ ਜਿਵੇਂ ਅੱਜ ਕੱਲ੍ਹ ਸਾਰਾ ਇਤਿਹਾਸ ਦੇ ਜਿਹਨੇ ਹਰ ਇੱਕ ਜਗ੍ਹਾ ਦਾ ਇਤਿਹਾਸ ਹੀ ਸੁਣਿਆ ਹੋਇਆ ਵੀ ਐਵੇਂ ਜੇ ਗੁਰਦੁਆਰਾ ਹੈਗਾ।
ਪਾਣੀ ਬੜਾ ਗਰਮ ਹੁੰਦਾ ਚਾਵਾਂ ਉਸੇ ਪਾਣੀ ਚ ਬਣਦੀ ਐ ਸਬਜ਼ੀਆਂ ਉਸੇ ਪਾਣੀ ਚ ਬਣਦੀਆਂ ਨੇ। ਜੋ ਸਬਜ਼ੀ ਪ੍ਰਸ਼ਾਦੇ ਵੀ ਗਰਮ ਪਾਣੀ ਤੇ ਪਾਂਦੇ ਲੋ ਰੱਖੀਏ ਗਰਮ ਪਾਣੀ ਤੇ ਪਾਂਦੇ ਨੇ ਤੇ ਗੈਸ ਗੈਸ ਅੱਗ ਬਾਲਣ ਦੀ ਲੋੜ ਹੀ ਨੀ ਉੱਥੇ।
ਅੱਛਾ ਮਤਲਬ ਗਰਮ ਪਾਣੀ ਨਾਲ ਸਭ ਕੁੱਝ ਬਣ ਜਾਂਦਾ ਹਨਾ।
ਪਾਵਾ ਸਭ ਕੁੱਛ ਬਣਦਾ ਪਿਆ। ਸਬਜ਼ੀਆਂ ਬਣਦੀ ਪਿਆਂ ਨੇ, ਰੋਟੀਆਂ ਬਣਦੀ ਪਿਆਂ ਨੇ, ਚਾਵਾਂ ਬਣਦੀਆਂ, ਚਾਵਲ ਉਬਾਲਦੇ ਪੈਣੇ, ਛੋਲੇ ਬਣਦੇ ਪਏ ਨੇ- ਸਬਜ਼ੀਆਂ ਮਤਲਬ ਸਾਰਾ ਸਮਾਨ ਮਤਲਬ ਗਰਮ ਪਾਣੀ ਚ ਹੁੰਦਾ ਪਿਆ ਉੱਥੇ। ਗੈਸ ਅੱਗ ਬਾਲਣ ਦੀ ਲੋੜ ਈ ਨੀ ਹੈ।
ਬਹੁਤ ਇੱਥੇ ਇਤਿਹਾਸ ਦਰਸ਼ਨ ਕਰਨ ਦਾ ਕਿੰਨਾ ਮਨ ਕਰਦਾ ਅਨ ਵਰਨਾ ਬੰਦਾ ਟਾਈਮ ਕੱਢ ਕੇ ਬੰਦਾ ਸਪੇਸ਼ਲ ਜਾਵੇ ਕੰਮ ਕਾਰ ਸਭ ਛੱਡ ਕੇ
ਉਹ ਤੇ ਫੇਰ ਜਾ ਬੰਦਾ ਛੁੱਟੀਆਂ ਜਾ ਸਕਦਾ ਨਾ ਛੁੱਟੀ ਦੀਵਾਲੀ ਛੁੱਟੀਆਂ ਏਧਰ ਵੀ ਛੁੱ ਦਾ ਚੱਲ ਘੁੰਮ ਫਿਰ ਲੈਂਦਾ ਬੰਦਾ ਇੰਜੋਏ ਕਰਦਾ ਬੰਦਾ। ਘੱਰ ਦਾ ਮੌਲ ਦੇਖਣਾ ਪੈਂਦਾ ਨਾ ਬੱਚੇ ਵਿਹਲੇ ਤਾਂ ਹੀ ਬੰਦਾ ਜਾ ਸਕਦਾ ਨਾ।
ਬਿਲਕੁੱਲ ਇਹ ਹੈ ਕਿ ਦੇਖੋ ਸਾਰੇ ਅੱਜ ਕਿਸੇ ਕੋਲ ਟਾਈਮ ਨੀ ਹੈਗਾ ਟਾਈਮ ਨਾ ਕੱਢਣਾ ਪੈਂਦਾ। ਕਿੱਧਰ ਵੀ ਟਾਈਮ ਤੇ ਕਿਸੇ ਕੋਲ ਨੀ ਹੈਗਾ ਚਾਹੇ ਆੱਫਿਸ ਵਾਲਾ ਹੈਗਾ ਵੇ। ਚਾਹੇ ਘੱਰ-ਬਾਰ ਵਾ ਚਾਹੇ ਫੈਕਟਰੀ ਲਾਈਨ ਚ ਬੰਦਾ ਪਿਆ, ਚਾਹੇ ਅਕਾਊਂਟੈਂਟ ਕੋਈ ਵੀ ਹੈਗਾ ਚਾਏ ਪ ਲੇਡੀਜ ਕਿਉਂ ਨਾ ਹੈਗੇ- ਉਹਨਾਂ ਕੋਲ ਟੈਮ ਨੀ ਹੈਗਾ ਘੱਰਦੇ ਦੇ ਕੰਮ ਤੋਂ ਛੱਡ ਕੇ ਆਪਾਂ ਬਾਹਰ ਕਿਤੇ ਚਲੇ ਜਾਈਏ ਘੁੰਮਣ।
ਲੇਡੀਜ਼ ਕੋ ਸੋਖਾ ਟੈਮ ਨੀ ਮਿਲਦਾ ਨਾ। ਜੈਂਟਸ ਨੂੰ ਤੇ ਫਿਰ ਟਾਈਮ ਮਿਲ ਜਾਏਗਾ ਛੁੱਟੀ ਸੰਡੇ ਛੁੱਟੀ ਹੋ ਜਾਏਗੀ ਰੈਸਟ ਕਰ ਲੈਣਗੇ। ਲੇਡੀਜ਼ ਨਹੀਂ ਕਰ ਸਕਦੀ ਨਹੀਂ ਐ ਨਾ ਲੇਡੀਜ਼ ਸਭ ਕੋਈ ਵੀ ਐ। ਲੇਡੀਜ਼ ਦਾ ਕੁੱਛ ਵੀ ਨੀ ਐ ਰੋਜ਼ ਕੰਮ ਐ ਲੇਡੀਜ਼ ਦਾ ਤੇ। ਜੈਂਟਸ ਨੂੰ ਫਿਰ ਛੁੱਟੀਆਂ ਮਿਲ ਜਾਣਗੇ ਕਰ ਲੈਣਗ ਸੰਡੇ ਛੁੱਟੀ ਆਰਾਮ ਰੈਸਟ ਕਰੋ। ਲੇਕਿਨ ਲੇਡੀਜ਼ ਦਾ ਤੇ ਕੋਈ ਨੀ ਆਰਾਮ ਹੈਗਾ ਲੇਡੀਜ਼ ਨੀ ਆਰਾਮ ਕਰ ਸਕਦੀ।
ਹਾਂਜੀ-ਹਾਂਜੀ।
ਹੋਰ ਸੁਨਾਓ?
ਬਸ ਵਧੀਆ ਹੁਣ ਬਸ ਹਸਬੈਂਡ ਕਹਿ ਰਹੇ ਸੀ ਮੈਂ ਆਣ ਵਾਲਾ ਰੋਟੀ ਬਣਾ ਕੇ ਰੱਖੋ ਬਸ ਹੁਣ ਰੋਟੀ ਬਣਾਣ ਜਾ ਰਹੀ ਸੀ। ਹਾਂਜੀ ਤੁਸੀ ਬਣਾਓ ਫਿਰ ਰੋਟੀ-ਪਾਣੀ ਛਕਾਓ ਅਗੇ ਹੁਣ ਤਾਡੇ ਬੱਚੇ ਆਗੇ ਘੱਰੇ ਹਾਂਜੀ ਚੱਲੋ ਖਵਾਓ ਇਡਲੀ ਵਗੈਰਾ ਬਣਾ ਕੇ ਤੁਸੀਂ ਵੀ ਕਾਓ ਫਿਰ ਹਾਂਜੀ ਮੈਂ ਵੀ ਬਸ ਰੋਟੀ ਵਗੈਰਾ ਬਣਾਵਾਂ ਫ੍ਰੀ ਹੋ ਕੇ ਕਰਾਂਗੇ ਗੱਲ ਠੀਕ ਐ ਸਾ ਸ਼੍ਰੀ ਕਾਲ।
ਸਤਿ ਸ਼੍ਰੀ ਅਕਾਲ।